ਹੂੰ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ।
ਕੀ ਹਾਲ ਬਹੁਤ ਟਾਈਮ ਬਾਸ ਹੋਣ ਆਇਆ ਤੁਹਾਡਾ ਟਾਈਮ ਹੋ ਗਿਆ ਮੈਂ ਕਿਹਾ।
ਹਾਂਜੀ ਬਹੁਤ ਟਾਈਮ ਵੀ ਨਹੀਂ ਮਿਲਿਆ ਬੱਚਿਆਂ ਨਾਲ ਬਿਜੀੀ ਰਹਿੰਦੇ ਆ ਥੋੜ੍ਹਾ ਜਿਹਾ ਬੱਚਿਆਂ ਨਾਲ ਟਾਈਮ ਦਾ ਪਤਾ ਹੀ ਨਹੀਂੀ ਲੱਗਦਾ ਕਿਸ ਟਰਾਈਮ ਨਿਕਲ ਜਾਂਦਾ ਹਾਂਜੀ ਬੱਚੇ ਘਰ ਹੋਣ ਤਾਂ ਵੀ ਨੀ ਕੁੱਛ ਛੁੱਟੀਆਂ ਚੱਲਦੀਆਂ ਪਈਆਂ ਨੇ ਟਾਈਮ ਦਾ
ਟਾਈਮ ਦਾ ਪ ਹਾਂ ਬਸ ਬਸ ਉਓਹੀ ਗੱਲ ਛੁੱਟੀਆਂ ਚ ਤਾਂ ਨਾ ਟਾਈਮ ਦਾ ਪਤਾ ਹੀ ਨਹੀਂੀ ਲੱਗਦਾ ਨਾਲੇ ਬੱਚੇ ਵੀ ਘਾਰ ਹੁੰਦੇ ਨੇ ਆਪਣਾ ਕੰਮਾਂ ਕਾਰ ਚ ਪਤਾ ਹੀ ਨਈ
ਹਾਂਜੀ ਹਾਂਜੀ
ਰੋਟੀ ਪਾਣੀ ਖਾਲੀ
ਹਾਂਜੀ ਰੋਟੀ ਖਾਧੀ ਹੁਣੇ ਖਾ ਕੇ ਫਰੀ ਹੋਏ ਹਾਂ ਬੈਠੇ ਹਾਂ
ਅੱਜ ਅੱਜ ਫਿਰ ਕੀ ਬਣਾਇਆ ਅੱਜ
ਅੱਜ ਅਸੀਂ ਬਣਾਇਆ ਸੀ ਕੜੀ ਚਾਵਲ ਬਣਾਏ ਸੀਗੇ
ਕੜੀ ਚਾਵਲ ਬਹੁਤ ਵਧੀਆ ਬਣਾ ਲੈਂਦੇ ਤੇ ਕੜੀ ਚਾਵਲ ਤੁਸੀਂ ਕੜੀ ਚਾਵਲ ਆਪਣਾ ਜਿਹੜੇ ਬਣਾਉਂਦੇ ਉਹ ਆਪਣਾ ਉਹਦੇ ਕੜੀ ਦੇ ਵਿੱਚ ਐਕਸਟਰਾ ਜਿਵੇਂ ਲੋਕੀ ਸਬਜ਼ੀਆਂ ਵਗੈਰਾ ਵੀ ਪਾਉਂਦੇ ਨੇ ਉਹਦੇ ਚ ਪਾਉਂਦੇ ਹੋ ਤੁਸੀਂ ਆ
ਪਾ ਲੈਂਦੇ ਨੇ ਹਾਂ ਮੇਥੀ ਪਾ ਲੈਂਦੇ ਨੇ ਵਿੱਚ ਬੜੀ ਮੇਥੀ ਵੀ ਪਾਲੋ ਤੁਸੀਂ ਆਲੂ ਵੀ ਪਾਉਂਦੇ ਹਾਂ ਅਸੀਂ ਪਕੌੜੇ ਵਗੈਰਾ ਵੇਸਨ ਦੇ ਪਾ ਕੇ ਬਣਾਉਂਦੇ ਹਾਂ ਨਾ ਅਸੀਂ
ਅੱਛਾ ਤੁਸੀਂ ਵੇਸਨ ਦੇ
ਹਾਂ ਅਸੀਂ ਅਸੀਂ ਨਾ ਲੱਸੀ ਵੀ ਘਰ ਦੀ ਸਾਡੀ ਹੁੰਦੀ ਹੈ ਥੋੜੀ ਜਿਹੀ ਬਜ਼ਾਰੋਂ ਲੈ ਰਹੇ। ਹਾਂਜੀ ਥੋੜ੍ਹੀ ਜਿਹੀ ਬਜ਼ਾਰੋ ਜਿਵੇਂ ਖੱਟੀ ਹੁੰਦੀ ਹੈ ਤੇ ਉਹ ਵਿੱਚ ਮਿਕਸ ਕਰਕੇ ਤੇ ਫੇਰ ਬਣ ਜਾਂਦੀ ਹੈ। ਬੜੀ ਵਧੀਆ ਬਣਦੀ ਫੇਰ ਖੱਟੀ ਖੱਟੀ ਬਸ ਉਹ ਥੋੜੀ ਜਿਹੀ ਤੁਸੀਂ ਅਗਰ
ਕੜੀ ਦਾ ਸਵਾਦ ਜਿਹੜਾ ਨਾ ਕੜੀ ਦਾ ਸਵਾਦ ਜਿਹੜਾ ਹੈਗਾ ਨਾ ਜੀ ਉਹ ਖੱਟੀ ਖੱਟੀ ਦਾ ਹੀ ਜਿਆਦਾ ਸਵਾਦ ਆਉਂਦਾ ਹਾਂ ਥੋੜੀ ਖੱਟੀ ਝੱਟ ਪੱਟੀ ਜਿਹੀ ਹੋਵੇ ਨਾ ਤਾਂ ਸਵਾਦ ਆਉਂਦਾ ਸਾਡੇ ਬਣਾਉਂਦੇ ਨੇ ਕੜੀ ਅਸੀਂ ਬਣਾਉਂਦੇ ਹਾਂ ਨਾ ਜਦੋਂ ਕੜੀ ਜੀ ਅਤੇ ਅਸੀਂ ਕੜੀ ਹੋਰ ਤਰੀਕੇ ਦੀ ਮਨਾਉਂਦੇ ਹਾਂ ਅਸੀਂ ਜਿਹੜਾ ਹੈ ਨਾ ਲੱਸੀ ਦੀ ਕੜੀ ਨਹੀਂ ਮਨਾਉਂਦੇ ਤੇ ਖਾਂਦੀ ਹੈ ਅਹ ਸਿੰਧੀ ਕੜੀ ਸ਼ਾਇਦ ਤੁਸੀਂ ਖਾਧੀ ਹੈ। ਕਿ ਨਹੀਂ ਖਾਧੀ
ਹਮ ਅੱਛਾ
ਸਹਿੰਦੀ ਕੜੀ ਨਹੀਂ ਕਰਦੀ ਸਹਿੰਦੀ ਕੜੀ ਹੁੰਦੀ ਉਹ ਉਹ ਸਿੰਧੀ ਸਿੰਧੀ ਸਿੰਧੀ ਲੋਕ ਮਨਾਉਂਦੇ ਨੇ ਜੀ
ਅੱਛਾ ਅੱਛਾ
ਹਾਂ ਉਹ ਸਿੰਧੀ ਜਿਹੜੇ ਬੰਦੇ ਹੁੰਦੇ ਲੋਕ ਬਣਾਉਂਦੇ ਉਹ ਸਿੰਧੀ ਕੜੀ ਸਿੰਧੀ ਕੜੀ ਦੇ ਨਾਮ ਤੋਂ ਉਹ ਕ ਸੀ ਉਹਦੇ ਕੜੀ ਚ ਉਹ ਵੀ ਕੜੀ ਹੁੰਦੀ ਹੈ ਪਰ ਉਹ ਕੜੀ ਬਿਨਾਂ ਲੱਸੀ ਦੀ ਹੁੰਦੀ ਵੇਖੋ ਹਾਂਜੀ ਹਾਂ ਉਹਦੇ ਚ ਲੱਸੀ ਨੀ ਪਾਉਂਦੀ ਕੜੀ ਚ ਉਹ ਕੜੀ ਕੀ ਹੁੰਦਾ ਹੈ ਕਿ ਤੁਸੀਂ ਉਹ ਮੈਂ ਤੁਹਾਨੂੰ ਦੱਸਣਾ ਉਹ ਜੇ ਤੁਸੀਂ ਅਹ ਸੁਣੋ ਮੈਂ ਤੁਹਾਨੂੰ ਗੱਲ ਸੁਣਾ ਰਿਹਾ ਤੁਸੀਂ ਉਹ ਲੱਸੀ ਜਿਹੜੀ ਉਹਦੇ ਚ ਨਹੀਂ ਪੈਣੀ ਉਹਦੇ ਚ ਕੀ ਹੋਣਾ ਹੈ ਤੁਸੀਂ ਵੇਸਣ ਨੂੰ ਭੁੰਨੋ
ਹੂੰ।
ਵੇਸਨ ਨੂੰ ਭੁੰਨ ਕੇ ਤੁਸੀਂ ਆਪਣੇ ਹਿਸਾਬ ਨਾਲ ਰੋਸਟਿਡ ਕਰ ਲਓ। ਰੋਸਟਿਡ ਕਰਕੇ ਉਹਦੇ ਵਿੱਚ ਤੁਸੀਂ ਜਿਹੜੀਆਂ ਨਾ ਆਪਣਾ ਪਾਣੀ ਪਾ ਕੇ ਰੱਖ ਦਿਉ ਸਾਈਡ ਤੇ ਠੀਕ ਹੈ ਜੀ ਉਸ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਿਹੜੀ ਵੀ ਸਬਜ਼ੀਆਂ ਲੈਣੀਆਂ ਜਿੰਨੀਆਂ ਵੀ ਜਿਵੇਂ ਮੰਨ ਲਓ ਆਲੂ ਗੋਭੀ ਗਾਜਰ ਭਿੰਡੀ ਹੈਂ ਜੀ ਉਸ ਤੋਂ ਬਾਅਦ ਬੈਂਗਣ ਹਂਜੀ ਉਸ ਤੋਂ ਬਾਅਦ ਮਤਲਬ ਜਿੰਨੀਆਂ ਵੀ ਤੁਹਾਡੀ ਸਬਜ਼ੀਆਂ ਪੰਜ ਸੱਤ ਦੱਸ ਜਿਨੀਆ ਫਲੀਆਂ ਹਂਜੀ ਉਹਦੇ ਵਿੱਚ ਉਹ ਸਾਰੀਆਂ ਸਬਜ਼ੀਆਂ ਲੈਣੀਆਂ ਤੁਸੀਂ ਭਾਵੇਂ ਥੋੜ੍ਹੀ ਥੋੜ੍ਹੀ ਲੈ ਲਓ ਠੀਕ ਹੈ ਜੀ ਉਹ ਸਬਜ਼ੀਆਂ ਕੀ ਕਰਨੀਆਂ ਪਾਣੀ ਉਹ ਸਬਜ਼ੀਆਂ ਜਿਹੜੀਆਂ ਉਹਦੇ ਵਿੱਚ ਰੋਸਟਿਡ ਕਰ ਲੈਣੀ ਹੈ। ਜਿਵੇਂ ਤੇਲ ਥੋੜ੍ਹਾ ਜਿ ਪਾ ਕੇ ਨਾ ਸਾਰੀਆਂ ਸਬਜ਼ੀਆਂ ਰੋਸਟਿਡ ਕਰਕੇ ਉਹ ਸਬਜ਼ੀਆਂ ਅਸੀਂ ਪਾਣੀਆਂ ਉਹਦੇ ਵਿੱਚ ਆਹੋ
ਹੂੰ।
ਜਿਹੜੀ ਵੇਸਨ ਭੁੰਨਿਆ ਨਾ ਆਪਾਂ ਤੇ ਪਾਣੀ ਉਹਦੇ ਚ ਪਾਇਆ ਉਹਦੇ ਵਿੱਚ ਪਾਲਓ। ਠੀਕ ਹੈ ਜੀ। ਉਹ ਇਹ ਹਿਸਾਬ ਲਾਓਗੇ ਵੀ ਜਦੋਂ ਤੁਸੀਂ ਉਹਦੇ ਚ ਪਾਓਗੇ ਫਿਰ ਉਹਨੂੰ ਕੜੀ ਦਾ ਫਿਰ ਸ਼ੁਰੂ ਹੋਏਗੀ ਸ਼ੁਰੂਆਤ। ਉਸ ਤੋਂ ਬਾਅਦ ਕੀ ਕਰਨਾ ਤੁਸੀਂ ਉਸ ਤੋਂ ਬਾਅਦ ਥੋੜ ਥੋੜ੍ਹਾ ਜਿਹਾ ਤੁਸੀਂ ਨਮਕ ਮਿਰਚ ਜੋ ਤੁਹਾਡਾ ਸਵਾਦ ਅਨੁਸਾਰ ਪਾਓ ਫਿਰ ਨਵੇਂ ਸਿਰੇ ਤੋਂ ਤੁਸੀਂ ਉਹਦੇ ਵਿੱਚ ਆਪਣਾ ਜੇ ਖਟਾਸ ਲੈਣੀ ਹੈ ਹਲਕੀ ਜੀ ਉਹਦੇ ਵਿੱਚ ਤੁਹਾਨੂੰ ਉਹ ਪਾਣੀ ਪਏਗੀ। ਅ ਖਟਾਸ ਵਾਸਤੇ ਕੀ ਨਾ ਉਹਦਾ ਆਪਣਾ ਇਮਲੀ
ਇਮਲੀ ਪਾ ਲ ਲੋ ਸਿਰਕਾ ਪਾ ਲੋ।
ਨਹੀਂ ਸਿਰਕਾ ਸਿਰਕਾ ਤੇ ਤੁਹਾਨੂੰ ਦੂਸਰੇ ਹਿਸਾਬ ਨਾਲ ਹੋ ਜਾਵੇਗਾ ਨਾ ਇਮਲੀ ਜਿਹੜੀ ਹੈ ਨਾ ਉਹ ਨੁਕਸਾਨ ਨਹੀਂ ਕਰੇਗੀ ਸਿਰਕਾ ਨੁਕਸਾਨ ਕਰੇਗਾ ਇਮਲੀ ਪਾਓ ਇਮਲੀ ਹਾਂ। ਇਮਲੀ ਪਾਓ ਇਮਲੀ ਦੀ ਖਟਾਸ ਤੁਸੀਂ ਜਿੰਨੀ ਲੈਣਾ ਚਾਹੁੰਦੇ ਹੋ ਉਨੀ ਪਾਓ ਥੋੜ੍ਹੀ ਜੀ ਤੁਸੀਂ ਉਹਦੇ ਵਿੱਚ ਚੀਨੀ ਵੀ ਪਾਓ ਜਿਹਦੇ ਨਾਲ ਤੁਹਾਡੀ ਕੜੀ ਜਿਹੜੀ ਹੈ ਨਾ ਉਹ ਰੰਗਤ ਵਿੱਚ ਆਏ। ਸਮਝ ਲਓ ਕਿ ਟਾਈਮ ਤਾਂ ਜ਼ਰੂਰ ਲੱਗਦਾ ਉਹਦੇ ਚ ਘੰਟਾ ਡੇਢ ਲੱਗ ਜਾਂਦਾ। ਪਰ ਉਹ ਤੁਹਾਨੂੰ ਸਵਾਦ ਐਜਾਏਗਾ। ਤੁਸੀਂ ਕਹੋਗੇ ਕਮਾਲ ਕਾਰਤੀ ਹੈ ਸਿੰਧੀ ਕੜੀ ਅਸੀਂ ਬਣਾਉਂਦੇ ਨੇ ਸਾਡੇ ਹੈਗੇ ਨੇ ਭੈਣ ਜੀ ਬਹੁਤ ਵਧੀਆ ਸਿੰਦੀ ਕੜੀ ਖਵਾਈ ਉਹਨਾਂ ਨੇ ਸਾਨੂੰ ਦੱਸਿਆ ਫਿਰ ਅਸੀਂ ਵੀ ਬਣਾਈ ਸੀ। ਤੇ ਬਹੁਤ ਸਵਾਦ ਬਣਾਉਂਦੇ ਨੇ ਇਹਦਾ ਨਾਂ ਹੀ ਏ ਸਿੰਧੀ ਕੜੀ।
ਹਾਂ।
ਤੇ ਤੁਸੀਂ ਕਦੇ ਟਰਾਈ ਕਰਨਾ ਅਗਲੀ ਵਾਰੀ ਹਾਂ ਉਹ ਕੜੀ ਉਹ ਕੜੀ ਜਿਹੜੀ ਹੈ ਨਾ ਉਹ ਕੜੀ ਦੇ ਵਿੱਚ ਸਭ ਤੋਂ ਵਧੀਆ ਗੱਲ ਮੈਨੂੰ ਐ ਲੱਗੀ ਕਿ ਸਾਰੀ ਸਬਜ਼ੀਆਂ ਪੈਂਦੀਆਂ। ਫਿਰ ਉਹਦੇ ਵਿੱਚ ਕੋਈ ਵੀ ਐਸੀ ਚੀਜ਼ ਨਹੀਂ ਹੈ ਵੀ ਤੁਹਾਨੂੰ ਜਿਹੜੀ ਪੌਸ਼ਟਿਕ ਨਾਏ ਵੇਸਣ ਤੁਸੀਂ ਭੁੰਨ ਲਓਗੇ ਭੁੰਨਣ ਤੋਂ ਬਾਅਦ ਉਹ ਵਧੀਆ ਬਣ ਜਾਏਗਾ ਉਸ ਤੋਂ ਬਾਅਦ ਤੁਸੀਂ ਭਾਵੇਂ ਉਹਦੇ ਚ ਜਿਵੇਂ ਮਰਜੀ ਉਹ ਘੜੀ ਜਿੰਨੀ ਘੰਟਾ ਡੇਢ ਤੁਸੀਂ ਕਰੋਗੇ ਨਾ ਉਹਨੇ ਚੀ ਉਹ ਬੜੀ ਵਧੀਆ ਬਣਦੀ ਹੈ ਤੁਹਾਨੂੰ ਪਤਾ ਨੀ ਲੱਗੇਗਾ ਵੀ ਤੁਸੀਂ ਇਹ ਮਸ ਉਹਦੀ ਕੜੀ ਬਣਾਈ ਰੰਗਤ ਵੀ ਉਵੇਂ ਆਏਗੀ।
ਹਮ।
ਰੰਗ ਵੀ ਹੋਇਆ ਹੋਏਗਾ ਯੈਲੋ, ਲੇਕਿਨ ਉਹ ਬਿਨਾਂ ਲੱਸੀ ਦੀ ਕੜੀ। ਜਿਵੇਂ ਕਿਸੇ ਟਾਈਮ ਲੱਸੀ ਨਹੀਂ ਹੁੰਦੀ। ਸਬਜ਼ੀਆਂ ਹੋਣ, ਪਈਆਂ ਹੋਣ, ਸਵਾਦ ਲੈਣ ਵਾਸਤੇ ਬੰਦਾ ਕਹਿੰਦਾ ਵਈ ਚਟ ਪੱਟੀ ਬਣਾਈਏ, ਫੇਰ ਉਹ ਸੇਂਦਾ ਕੜੀ ਉਹ ਬਣਾਓ। ਉਹ ਬੜੀ ਸਵਾਦ ਬਣਦੀ, ਭਾਵੇਂ ਚਾਵਲਾਂ ਨਾਲ ਖਾਓ, ਭਾਵੇਂ ਰੋਟੀ ਨਾਲ ਖਾਓ, ਉਹਦੇ ਚ ਸਬਜ਼ੀਆਂ ਸਾਰੀਆਂ ਪਾਓ ਪਰ ਜਿੰਨੀਆਂ ਵੀ ਸਬਜ਼ੀਆਂ ਹੁੰਦੀਆਂ, ਮੌਸਮੀ- ਸਬਜ਼ੀਆਂ ਉਹਦੇ ਵਿੱਚ ਓ ਉਹਦੇ ਵਿੱਚ ਸਵਾਦ ਲੱਗਦੀ ਸਬਜ਼ੀ। ਪਰ ਪੂਰੀ ਕੱਟੀ ਹੋਈ ਸਬਜ਼ੀ ਹੋਵੇ ਜਿਵੇਂ ਕੱਟੀ ਹੋਈ, ਅਗਲੀ ਵਾਰੀ ਟਰਾਈ ਕਰੋ ਤੁਸੀਂ, ਤੇ ਤੁਸੀਂ ਕੜੀ ਮੈਂ ਬਣਾ ਤੇ ਜਿਹੜੀ, ਜਿਹੜੀ ਤੁਸੀਂ ਕੜੀ ਨਾਲ ਤੁਸੀਂ ਲੱਸੀ ਦੀ ਬਣੌਦੇ ਓ, ਤੇ ਫੇਰ ਉਹਦੇ ਵਿੱਚ ਆਲੂ ਉਲੂ ਦੇ ਪਕੌੜੇ ਜਿਵੇ
ਹਾਂਜੀ ਉਹ ਵੀ ਪਾਨੇ ਆਂ, ਅਸੀਂ ਤੇ ਪਤਾ ਕੀ ਕਰਦੇ ਆਂ ਅਸੀਂ ਜਿਹੜੀ ਲੱਸੀ ਹੁੰਦੀ ਹੈ ਨਾ ਖੱਟੀ ਉਹਨੂੰ ਕੜ ਲੈਂਨੇਆਾਂ ਠੰਡਾ ਕਰਕੇ ਉਹਨੂੰ ਉਹਦੇ ਵਿੱਚ ਫਿਰ ਵੇਸਨ ਮਿਕਸ ਕਰਕੇ ਨਮਕ ਮਿਰਚ ਪਾ ਕੇ ਉਹਨੂੰ ਥੋੜ੍ਹੀ ਦੇਰ ਅਸੀਂ ਰੱਖ ਦਿੰਦੇ ਹਾਂ। ਲੱਸੀ ਜਿਹੜੀ ਹੁੰਦੀ ਹੈ ਆਪਣੀ ਕਟਾਇਸ਼ ਛੋੜ ਦਿੰਦੀ ਹੈ।
ਜਿਹੜੀ ਅੱਛਾ ਜਿਹੜੀ ਤੁਸੀਂ ਲੱਸੀ ਬਣਾਉਂਦੇ ਹੋ ਮਤਲਬ ਠੰਡੀ ਜਿਹੀ ਕਰ ਲੈਂਦੇ ਹੋ ਸਾਰਾ।
ਪਹਿਲੇ ਠੰਡੀ ਕਰਕੇ ਨਾ ਉਹਦੇ ਵਿੱਚ ਵੇਸਣ ਪਾਉਂਦੇ ਹਾਂ। ਥੋੜ੍ਹੀ ਜਿਹੀ ਹਾਂ ਪਹਿਲੇ ਉਬਾਲ ਲੈਂਦੇ ਹਾਂ। ਅਸੀਂ ਕੜੀ ਚੰਗੀ ਤਰੀਕੇ ਨਾਲ, ਫ਼ਿਰ ਉਹਨ ਥੋੜਾ ਜਿਹਾ ਕੜੀ ਕੱਢ ਕੇ ਨਾ ਪਕੌੜੇਆ ਆਸਤੇ ਤੇ ਵਿੱਚ ਥੋੜ੍ਹੀ ਜਿਹੀ ਉਹਦੇ ਚ ਨਮਕ- ਮਿਰਚ ਪਾ ਕੇ, ਵੇਸਨ ਪਾ ਕੇ ਘੋਲ ਲੈਂਨੇ ਹਾਂ ਅਸੀਂ।
ਪਕੌੜੇ ਜਿਹੜੀ ਮਰਜ਼ੀ ਚੀਜ਼ ਦੇ ਬਣਾ ਲੈਂਦੇ ਓ, ਮਤਲਬ ਜਿਵੇਂ ਵਈ, ਪਿਆਜ, ਆਲੂ।
ਪਿਆਜ ਦੇ ਪਾਾਲੋ, ਆਲੂ ਦੇ ਪਾਲੋ, ਇਹਵੀ ਖਾਲੀ ਪਕੌੜੇ ਬਣਾ ਕੇ ਖਾਓ ਸੋਫਟ ਬਣਨਗੇ।
ਹਾਂ, ਮੈਂ ਉਹੀ ਗੱਲ ਕਹਿ ਰਿਹਾ ਨਾ, ਕਈ ਲੋਕੀ ਨਾ ਖਾਲੀ ਬਣਾਦੇ ਨੇ ਅੰਦਰੋਂ ਸੋਫਟ ਹੁੰਦੇ ਨੇ ਕਈ। ਮੈਂ-ਮੇਰੇ ਹਾਂ, ਸਾਡੇ ਰਿਲੇ ਟਿਵਸ ਹੈਗੇ ਨੇ, ਉਹ ਵਿੱਚ ਉਹ ਵੀ ਪਾਂਦੇ ਨੇ ਸੋਇਆਬੀਨ ਦੀ ਵੜੀਆਂ। ਸੋਇਆਬੀਨ ਦੀ ਵੜੀ ਹੋ ਗਈ। ਔਰ ਦੂਸਰੀ ਆਪਣਾ ਕਹਿ ਲੋਓ, ਕੀ ਕਹਿੰਦੇ ਨੇ ਉਹਨੂੰ ਹੋਰ ਆਦੀ ਏ। ਕੀ ਬੋਲਦੇ, ਓ ਵੜੀਆਂ ਦੂਸਰੀਆਂ ਉਹ ਵੀ ਵੜੀ ਵੀ ਪਾ ਲੈਂਦੇ ਨੇ। ਥੋੜ੍ਹੀ ਜਿਹੀ ਵੜੀ ਉਹਦੇ ਵਾਸਤੇ ਚਟਪਟੀ ਪੰਨ ਆਸਤੇ, ਹਾਂ ਕਰਾਰੇ-ਕਰਾਰੇ ਪੰਨ ਆਸਤੇ। ਤੇ ਬਹੁਤ ਅੱਛੀ ਬਣਾਦੇ ਨੇ ਉਹ ਵੀ, ਉਹ ਦੇਖੋ ਆਪਣਾ-ਆਪਣਾ ਢੰਗ ਏ ਨਾ ਜੀ ਬਣਾਣ ਦਾ। ਹੋਰ ਚੀਜ਼ ਟੇਸਟ ਦਾ, ਟੇਸਟ ਹੈਗਾ ਵੀ ਜਿਵੇਂ ਮਰਜ਼ੀ ਤੁਸੀਂ ਤੇ ਕੇ ਨਾਮ ਨਾ ਲੋ ਗੱਲ ਤੇ ਸਹੀ ਹੈਗੀ, ਤੁਹਾਡੀ ਬਾਕੀ ਏਹੀ ਹੈ, ਕਿ ਬਈ ਹਾਂ ਚਾਵਲਾਂ ਨਾਲ ਖਾਓ ਉ
ਹੂੰ, ਕਈ ਲੋਕ ਠੰਡੀ ਕੜੀ ਨਾਲ ਪਰੌਂਠੇ ਖਾਂਦੇ ਹੈਗੇ ਨੇ। ਉਹ ਬੜੇ ਸਵਾਦ ਲੱਗਦੇ ਨੇ ਅਸੀਂ, ਹਾਂਜੀ ਅਸੀਂ ਤੇ ਬੱਚੇ ਰਾ ਬੱਚੇ ਨਾਲ, ਤੇ ਮੈਂ ਤ ਉਹੀ ਨਾਲ ਪਰੌਂਠੇ ਬਣਾ ਕੇ ਦਾਂਗੀ, ਬੜੇ ਸਆਦ ਨਾਲ ਖਾ ਲੈਂਦੇ ਨੇ ਬੱਚੇ। ਕਹਿੰਦੇ ਮੰਮਾ ਸਾਨੂੰ ਤੇ ਏਹਿਓ ਦੋਂ, ਹੋਰ ਤੇ ਬਣਾਣ ਦੀ ਲੋੜ ਹੀ ਨੀ ਚੀਜ਼। ਹੂੰ-ਹੂੰ-ਹੂੰ-ਹੂੰ ਅੱਛੀ ਲੱਗਦੀ ਹੈ, ਹਾਂ ਸਵਾਦ ਹੀ ਛੋਰ ਹੁੰਦਾ ਐ, ਨਵੀਂ ਹੂੰ ਮ ਹੋਰ ਤੁਸੀਂ ਕੀ ਬਣਾਇਆ ਅੱਜ?
ਹਾਂਜੀ।
ਹੈਲੋ।
ਹਾਂਜੀ-ਹਾਂਜੀ।
ਮੈਂ ਕਿਹਾ, ਤੁਸੀਂ ਕੀ ਬਣਾਇਆ ਅੱਜ?
ਅਸੀ। ਅਸੀਂ ਤੇ ਜੀ ਅੱਜ ਵੈਸੇ, ਸੱਚੀ ਗੱਲ ਦੱਸਾਂ ਤੁਹਾਨੂੰ, ਅਸੀਂ ਜਿਹੜੀ ਚੀਜ਼ ਬਣਾਈ ਨਾ ਉਹ ਨੋਰਮਲੀ ਬਣਾਈ ਕੇ ਅਹ ਦਹੀਂ-ਪੱਲੇ। ਜਿਹੜੇ ਦਹੀਂ ਹੁੰਦੀ ਨਾ-ਦਹੀਂ ਉਹਦੇ ਵਿੱਚ ਅਸੀਂ ਬਸ ਨੋਰਮਲੀ ਉਹ ਪਾਇਆ, ਕੀ ਕਹਿੰਦੇ ਨੇ ਤੁਹਾਡਾ ਅਹ ਹ ਜਿਹੜੇ ਬਣਾਦੇ ਨੇ ਦਾਲ ਵਾਲੇ ਪੱਲੇ
ਹਾਂਜੀ-ਹਾਂਜੀ, ਉਹ ਵੀ ਪੀਸ ਕੇ ਬਣਾਦੇ ਹੈਗੇ ਨੇ। ਤੁੁਲੇ ਮਾਂ ਦੀ ਦਾਲ ਹੋਵੇ, ਜਾਂ ਮੂੰਗੀ ਦੀ ਦਾਲ ਹੋਵੇ, ਪੀਸ ਕੇ ਬਣਾਉਂਦੇ ਨੇ ਉਹ ਹਿਗ ਹੂਗ ਪਾ ਕੇ
ਅਹ ਹਾਂ ਦਹੀਂ ਭੱਲੇ ਖਾਣੇ ਨੇ ਉਹ ਫੇਰ ਅਸੀਂ ਦਹੀਂ ਭੱਲੇ ਬਣਾਏ ਅੱਜ ਬਾਹਕ ਨਾਲੀ
ਹਾਂਜੀ।
ਉਹ ਤੁਹਾਡੀ ਭਰਜਾਈ ਬਣਾਦੀ ਆ ਦਹੀਂ ਪੱਲੇ ਬੜੇ ਸਵਾਦ ਬਣਾਉਂਦੀ ਆ। ਬਜ਼ਾਰੋਂ ਪਹਿਲੇ
ਅੱਛੇ ਖਾਂਦੇ ਵੀ ਐਂ ਖੁਸ਼ ਹੋ ਕੇ ਖਾ ਲੈਗੇ, ਉਂਝ ਕੋ ਨਾ ਇਹ ਨੂੰ ਦੋ ਫੁਲਕੇ ਖਾ ਲੋ ਤੁਸੀਂ? ਉਹ ਫਿਰ ਨੱਖਰੇ ਕਰਨਗੇ, ਇੰਝ ਬੱਚੇ ਕਹਿਣਗੇ, ਹਾਂ ਇਹ ਖਾਲੀ ਚਲੋ ਪੇਟ ਤੇ ਭਰੇਗਾ ਨਾ ਕਿਸੇ ਤਰੀਕੇ ਨਾਲ ਮਾਂ ਪਿਓ ਤੇ ਇਹੀ ਸੋਚ ਠੀਕ ਆ ਨਾ ਤੇ ਕੁਛ ਖਾਂਦੇ ਨੀ ਹੈਗੇ? ਹਾਂ। ਹਾਂ ਅੱਜ-ਕੱਲ੍ਹ ਬੱਚੇ ਮੋਬਾਇਲ ਦੇਖ ਕੇ, ਉਹਦੇ ਵਿੱਚ ਦੇਖਦੇ ਹੈਗੇ ਨੇ ਇਹ ਡਿਸ਼ ਹੈਗੀ, ਉਹ ਡਿਸ਼ ਹੈਗੀ ਹੈ ਜਿਹੜੀ ਘਰ ਬਣੀ ਸੀ, ਜਿਹੜੀ ਉਹਨਾਂ ਨੂੰ, ਨੀ ਸਵਾਦ ਲੱਗਦੀ, ਬਜ਼ਾਰੋਂ ਭਾਵੇਂ ਜੋ ਮਰਜੀ ਲਿਆ ਕੇ ਦੇ ਦੋ ਹੋਰ ਅੱਜ-ਕੱਲ੍ਹ ਬੱਚੇ
ਬੱਚਿਆਂ ਨੂੰ, ਹੁਣ ਜਿਵੇਂ-ਅਸੀਂ। ਚੀਜ਼ ਖਵਾਨੇ ਆ ਨਾ ਉਹ ਚੀਜ਼ ਬੱਚਿਆਂ ਨੂੰ ਵੈਸੇ ਨੀ ਪਸੰਦ ਆਂਦੀ, ਬਾਜ਼ਾਰ ਦੀ ਬਸ ਓਹ ਵੇਖਦੇ ਨੇ ਨਾ ਸਜਾਵਟ, ਜ
ਓ ਆਂ, ਮੋਬਾਇਲਾਂ ਦਾ ਚੱਕਰ ਹੈ ਨਾ ਸਭ
ਮੋਬਾਇਲਾਂ ਦਾ ਬੱਚਿਆਂ ਨੂੰ ਬਸ, ਵੀ ਓਨਾਂ ਮੋਬਾਇਲਾਂ ਨੇ ਬਹੁਤ ਜਨਰੇਸ਼ਨ ਜਿਹੜੀ ਨਵੀ ਸਾਰੀ ਮੋਬਾਇਲਾਂ ਸਾਡੇ ਟੈਮਾਂਚ ਨਹੀਂ ਹੁੰਦੇ ਸਨ, ਐਵੇਂ ਮੋਬਾਈਲ ਅੱਜ ਕੱਲ੍ਹ ਤੇ- ਬਹੁਤ ਮੋਬਾਈਲਾਂ ਦੇ
ਹਮ--ਐ, ਸਗੋਂ ਛੁੱਟੀਆਂ ਜਿਹੜੀਆਂ ਪੈਂਦੀਆਂ ਨੇ ਗਰਮੀਆਂ ਦੀਆਂ, ਬੱਚੇ ਕਰਦੇ ਕੀ ਨੇ ਆਪਣਾ ਵਰਕ ਵਗੈਰਾ ਪੂਰਾ ਕਰਕੇ ਦੇ ਕਰਨਾ ਕਿਐ ਏਨਾਂ ਨੇ, ਮੋਬਾਇਲ ਲੈ ਕੇ ਬਹਿ ਜਾਂਦੇ ਨੇ। ਹੋਰ
ਗ਼ਲਤ ਹੈਗਾ, ਬਾਕੀ ਐਜੰ ਹੋਣਾ ਨੀ ਚਾਹੀਦਾ। ਬੱਚਿਆਂ ਨੂੰ ਮੋਬਾਇਲ ਨਾ, ਘੱਟ ਦੇਣਾ ਚਾਹੀਦਾ। ਕਿਉਂਕਿ ਬੱਚੇ ਜਿਹੜੇ ਨੇ ਨਾ ਹਾਂ ਬੱਚਿਆਂ ਦੀ ਅੱਖਾਂ ਦੇ ਉੱਤੇ ਅਸਰ ਪੈਂਦਾ, ਮੋਬਾਈਲਾਂ ਦੀ ਜਿਹੜੀ ਰੇਡੀਏਸ਼ਨ ਹੈਗੀ ਐਨਾ, ਜ਼ਿਆਦਾ ਖ਼ਰਾਬ
ਹਾਂਜੀ
ਜਿਹੜੀ ਹੈ ਮੋਬਾਇਲਾਂ ਦੀ ਓਦੇ ਵਿੱਚ
ਹਮ ਠੀਕ ਹੈ ਵੀਰਜੀ, ਫਿਰ ਕਰਦੇ ਹ ਤੁਹਾਡੇ ਨਾਲ ਗੱਲ ਦੁਬਾਰਾ
ਅੱਛਾ-ਅੱਛਾ, ਚਲੋ ਕੋਈ ਨੀ ਠੀਕ ਹੈ, ਹਾਂ- ਹਾਂ ਕੋਈ ਗੱਲ ਨੀ, ਮੈਂ- ਮੈਂ ਸੋਚਦਾ ਪਿਆ ਸੀ, ਮੈਂ ਕਿਹਾ ਗੱਲ ਕਰਾਂ ਠੀਕ ਹੈ ਜੀ।
ਠੀਕ ਹੈ, ਸਤਿ ਸ਼੍ਰੀ ਅਕਾਲ ਜੀ।